ਹੈਲੋ! ਸਤਿ ਸ਼੍ਰੀ ਅਕਾਲ ਭਾਜੀ, ਹੋਰ ਕੀ ਹਾਲ-ਚਾਲ? ਵਧੀਆ ਜੀ।
ਵਧੀਆ-ਵਧੀਆ, ਤੁਹੀ ਸੁਣਾਓ? ਹੋਰ, ਕਿੱਦਾਂ ਪਰਿਵਾਰ ਸਭ ਠੀਕ-ਠਾਕ ਨੇ?
ਹਾਂਜੀ-ਹਾਂਜੀ, ਵਧੀਆ ਭਾਜੀ, ਸਭ ਪਰਿਵਾਰ। ਵਧੀਆ। ਹਾਂਜੀ-ਹਾਂਜੀ, ਵਧੀਆ ਜੀ, ਵਧੀਆ। ਹਾਂਜੀ-ਹਾਂਜੀ ਵਧੀਆ।
ਹੋਰ, ਅੱਜ-ਕੱਲ ਕੀ, ਕਰ ਰਹੇ ਹੋ?
ਅੱਜ-ਕੱਲ ਭਾਜੀ ਬਸ, ਵਿਹਲੇ ਬੈਠੇ ਹੋਏ ਆ, ਪਲੱਸ ਟੂ ਹੋਈ ਹੋਈ ਹੈ।
ਅੱਛਾ, ਪਲੱਸ-ਟੂ, ਹੋਈ ਹੋਈਆ ਤੋਂ। ਅੱਜ-ਕੱਲ ਗਰਮੀ, ਗਰਮੀ ਬਹੁਤ ਵੱਧ ਰਹੀ ਏ। ਗਮਮੀ ਬਹੁਤ ਪੈ ਰਹੀ। ਆਏ ਨੀ, ਤੁਸੀਂ ਮੈਂ ਕਿਆ ਗਰਮੀ ਏ, ਤਾਂ ਨਹੀਂ ਆ--ਆਏ ਹੋਣੇ ਐਦਕੀ ਛੋਟੀਆਂ'ਚ ਤੇ।
ਹਾਂਜੀ, ਗਰਮੀ ਕਰਕੇ ਨੀ ਭਾਜੀ ਆਏ ਹੈਗੇ, ਯਾਰ ਘੁੰਮਣ।
ਬਹੁਤ ਪੈ ਰਹੀ ਏ।
ਹਾਂਜੀ, ਹਾਡੇ ਇੱਧਰ ਵੀ ਬਹੁਤ ਪੈ ਰਹੀ ਗਰਮੀ ਦੀ, ਹੱਦ ਟੱਪਗੀ ਐਰਕੀ।
ਐਦਕੀ ਗਰਮੀ ਵਾੱਧੁ ਪੈ ਰਹੀ ਹੈ, ਇੰਨੀ ਗਰਮੀ ਹੈ ਕਿ ਖੜੇ-ਖੜੇ ਪਸੀਨੇ ਆਂਦੇ ਪਏ ਨੇ, ਤੁਸੀਂ ਭਾਵੇਂ ਕੁਛ ਨਾ ਕਰੋ ਥੱਲੇ-ਉੱਤੇ ਖਲੋਤੇ ਪਸੀਨੇ ਆਂਦੇ ਪਏ ਨੇ।
ਹਾਂਜੀ-ਹਾਂਜੀ ਇਹ ਤੇ, ਹੈ।
ਗਰਮੀ ਪੈ ਰਹੀ।
ਹਾਂਜੀ। ਭਾਜੀ, ਕੀ ਕਰੀਏ? ਇਹ ਭਾਜੀ ਬੰਦਿਆਂ ਦੀਆਂ ਆਪਣੀਆਂ ਹੀ ਗੰਦੀਆਂ ਆਦਤਾਂ ਹੈਗੀਆਂ ਨਾ ਜਿਹੜੀਆਂ ਉਹਦੇ ਕਾਰਨ ਹੀ, ਵਧਦੀ ਏ। ਤੇ ਭਾਜੀ, ਪਰਾਲੀ ਨੂੰ ਅੱਗ ਲਾ ਦਿੰਦੇ ਜੇ‌। ਠੀਕ ਹੈ, ਉਹਦੇ ਨਾਲ ਗਰਮੀ ਵੱਧ ਜਾਂਦੀ ਐ, ਫਿਰ ਅੱਜ ਜੋ ਜਹਾਨ ਦੀਆਂ ਇੰਡਸਟਰੀਆਂ ਜਿਹੜੀਆਂ ਹੁੰਦੀਆਂ ਆਪਨੀਆਂ ਕਾਰਖਾਨੇ ਵਗੈਰਾ ਹਾਂਜੀ, ਇਹਨਾਂ ਦੇ ਧੂੰਏ ਨਕਲਦੇ ਆ, ਅੱਗ ਅੱਗ ਬਲਦੀ ਏ, ਇਹਨਾਂ ਵਿੱਚ ਜਦੋਂ ਸਮਾਨ ਕੋਈ ਬਣਦਾ ਉਹ ਗਰਮੀ ਕਰ ਦਿੰਦੀ ਹੈ ਜੀ। ਕੁਛ ਪੇੜ ਕੱਟਦੇ ਆ, ਲੋਕ
ਹਾਂ, ਉਹ, ਉਹਨਾਂ ਦੀ ਹਵਾ ਹਵਾਵਾਂ ਨੀ ਆਉਂਦੀਆਂ ਉਹਨਾਂ ਦੀ ਠੰਡੀਆਂ ਹਵਾਵਾਂ ਆਂਦੀ ਸੀ ਲੋਕਾਂ ਨੂੰ ਗਰਮੀ ਨੀ ਲੱਗਦੀ ਸੀ, ਹੁਣ ਨਾ ਪੇਡੇ ਰਹੇ ਨਾ ਉਹ ਚੀਜ਼ਾਂ ਰਹੀਆਂ ਨੇ।
ਹਾਂਜੀ-ਹਾਂਜੀ।
ਸਾਡੇ ਇੱਧਰ ਜ ਜ਼ਿਆਦਾ ਬੁਰਾ ਹਾਲ ਏ, ਪੇਡੇ ਕੱਟਕੇ ਲੋਕਾਂ ਨੇ ਪਲਾਟ ਬਣਾਲੇ ਨੇ, ਪਲਾਟ ਉਹ-ਉਹ ਫੈਕਟਰੀਆਂ ਬਣਗੀਆਂ ਨ, ਫੈਕਟਰੀਆਂ ਕਰਕੇ ਉਹਨਾਂ ਧੂੰਆਂ ਚਾਰੋਂ ਤਰਫ ਫੈਲਦਾ, ਉਹ ਗਰਮੀ ਜਿਆਦਾ ਹੋ ਜਾਂਦੀ।
ਹਾਂਜੀ ਬਸ ਇਹੋ ਗੱਲ ਵੀ ਲੋਕ ਲੋਕਾਂ ਦੀ ਗ਼ਲਤ ਹੈ ਨਾ ਪੇੜ ਨੀ ਕੱਟਣੇ ਚਾਹੀਦੇ ਤੇ ਪੇੜ ਕੱਟੀ ਜਾ ਰਹੇ ਹੈ ਜੇ ਭਾਜੀ ਹਾਂਜੀ ਹਾਂਜੀ
ਭੱਠੀਆਂ ਬਣਾ ਜਾਂਦੇ ਨੇ ਉਹਨਾਂ ਦੀ ਗਰਮੀ ਆਉਂਦੀ ਹੈ
ਹਾਂਜੀ ਹਾਂਜੀ ਭਾਜੀੀ ਇਹ ਪੇੜ ਨਾ ਨਾ ਕੱਟਣ ਨਾ ਪੇੜ ਤੇ ਬਹੁਤ ਵਧੀਆ ਵਧੀਆ ਜੇ, ਐਂ ਠੰਡਾ ਇਲਾਕਾ ਰਹੇ ਸਾਰਾ।
ਹਾਂ, ਉਹ ਤੇ ਹੈਈ ਏ।
ਹਾਂਜੀ ਸਾਡੇ ਇਧਰਲੇ ਪਾਸੇ ਵੀ ਨਾ ਇੰਡਸਟਰੀਅਲ ਏਰੀਆ ਹੈਗਾ ਬੜਾ ਠੀਕ ਹੈ ਤੇ ਉਹਦੇ ਵਿੱਚ ਵੀ ਭੱਠੀਆਂ ਬਲਦੀਆਂ ਜਦੋਂ ਦੁਪਹਿਰ ਦੇ ਟਾਈਮ ਤੇ ਪੂਰੀ ਬਾਰ ਤੇ ਅੱਗ ਵੱਧਦੀ ਹੁੰਦੀ
ਹਾਂ
ਹਮ ਪੂਰੀ ਆਗੀ ਵਰਦੀ ਹੁੰਦੀ ਬਾਰ ਵਾਰੀ ਕੋਈ ਹਾਲ ਨਹੀਂੀ
ਮੈਂ ਕਹਿੰਦਾ ਘਰੋਂ ਬਾਹਰ ਨਿਕਲਣਾ ਦਿਲ ਨੀ ਕਰਦਾ ਇੰਨੀ ਗਰਮੀ ਪੈਂਦੀ ਕੰਮ ਤੇ ਜਾਣ ਦਾ ਕਈ ਵਾਰ ਦਿਲ ਦਿਲ ਨੀ ਕਰਦਾ ਸਵੇਰੇ ਸਵੇਰੇ ਛੇ ਵਜੇ ਧੁੱਪ ਨਿਕਲ ਜਾਂਦੀ ਹੈ ਇੰਨੀ ਕੜਾਕੀ
ਹਾਂਜੀ ਹਾਂਜੀ ਇਹ
ਇੰਨੀ ਧੁੱਪ ਨਿਕਲ ਜਾਂਦੀ ਸਰ ਸੱਤ ਵਜੇ ਪੂਰਾ ਦਿਨ ਚੜਿਆ ਹੁੰਦਾ ਪਿਆ ਇੰਨੀ ਗਰਮੀ ਹੋ ਜਾਂਦੀ ਵ ਸਵੇਰੇ
ਹਾਂਜੀ ਹਾਂਜੀ ਭਾਜੀ ਇੱਕ ਏਸੀ ਜਿਹੜੇ ਹੁੰਦੇ ਲੋਕਾਂ ਨੇ ਲਗਾਏ ਹੈ ਆਪਣੇ ਅੰਦਰ ਕਮਰੇ ਠੰਡੇ ਹੈਗੇ ਆ ਬਾਹਰ ਸਾਰੀ ਉ ਗਰਮਹਿ ਛੱਡਦੇ ਪਏ ਹਾਂਜੀ ਹਾਂਜੀ ਹਾਂਜੀ
ਬਾਹਰ ਨਿਕਲਣ ਨੂੰ ਦੇਰ ਹੈ ਇੰਨੀ ਗਰਮੀ ਲੱਗਦੀ ਹੈ ਕੁਛ ਨਾ ਪੁੱਛੋ
ਹਾਂਜੀ ਉਹ ਏਸੀ ਚੱਲਦੇ ਹੁੰਦੇ ਨਾ ਅੰਦਰਲੇ ਪਾਸੇ ਠੀਕ ਹੈ ਬਾਹਰ ਸਾਰਾ ਗਰਮੈਸ਼ ਉਹ ਹੋਰ ਗਰ ਗਰਮੀ ਵਧ
ਉਹ ਹੋਰ ਗਰਮੀ ਲੱਗਦੀ ਹੈ ਐਰ ਕਿ ਨਾ ਕੁਛ ਗਰਮੀ ਪੈ ਵੀ ਜ਼ਿਆਦਾ ਰਹੀ ਹੁਣ ਤੁਸੀਂ ਦੇੋ ਤਾਂ ਪਿੱਥੇ ਵੇਖ ਰਿਹਾ ਸੀ ਜਪਾਨ ਵਿੱਚ ਇੰਨੀ ਗਰਮੀ ਪੈ ਰਹੀ ਹੈ ਚੀਨ ਵਿੱਚ ਕਿ ਉ ਉੱਧਰ ਦੀ ਹੈਡਲਾਈਟਾਂ ਕਿਨੀਆਂ ਨੇ
ਹਾਂਜੀ ਹਾਂਜੀ ਹਾਂਜੀ
ਤੁਸੀਂ ਦੇਖੀ ਹੈ ਹਾਂ ਇੰਨੀ ਗਰਮੀ ਪੈ ਰਹੀ ਹੈ ਪਹਿਲੀ ਵਾਰ ਜਾਂਦੇ ਪਾਈਏ ਜਬਾਨ ਇੰਨੇ ਕਿ ਇਹ
ਹਾਂਜੀ ਹਾਂਜੀ ਟ੍ਰੈਫਿਕ ਲਾਈਟਾਂ
ਲੱਗ ਇੰਨੀ ਗਰਮੀ ਪੈ ਰਹੀ ਹੈ
ਹਾਂਜੀ ਉਹ ਸੜਕਾਂ ਤੇ ਉਹ ਗੱਡੀਆਂ ਖਲੋਤੀਆਂ ਟਾਇਰ
ਹਾਂ ਨੀ ਹਾਂ ਇੰਨੀ ਤੇਜ਼ ਧੁੱਪ ਪੈ ਰਹੀ ਇਨੀ ਗਰਮੀ ਪੈ ਰਿਕਾਰਡ ਬਣਾ ਤਾ ਗਰਮੀ ਨੇ
ਹਾਂਜੀ ਹਾਂਜੀ ਉੱਧਰ ਤੇ ਬਹੁਤ ਜ਼ਿਆਦਾ ਖ਼ਰਾਬ ਆ
ਬਹੁਤ ਬੁਰਾ ਹਾਲ ਉੱਧਰ ਦੇ ਲੋਕਾਂ ਨੇ ਕਦੀ ਕਦੀ ਲੋਕਾਂ ਨੇ ਉੱਧਰ ਦੇ ਕੂਲਰ ਨਹੀਂੀ ਖਰੀਦੇ
ਹਾਂਜੀ ਇਹ ਤੇ ਹੈ ਭਾਜੀੀ ਪੱਖਿਆਂ ਥੱਲੇ ਹੀ ਉਹ ਚੱਲ ਦਿੰਦੇ
ਇੱਕੋ ਦਮ ਇੱਕੋ ਦਮ ਲੋਕਾਂ ਨੇ ਕੂਲਰ ਕੂਲਰ ਖਰੀਦੇ ਫਿਰ ਭੀੜ ਹੋ ਗਈ ਸ਼ੋਰੂਮ ਹੈਥ
ਹਾਂਜੀ ਹਾਂਜੀ ਭਾਜੀ ਇਹ ਗਲਤੀਆਂ ਸਾਰੀਆਂ ਬੰਦੇ ਦੀਆਂ ਹੀ ਆ ਉੱਧਰਲੇ ਪਾਸੇ ਕਿਉਂ ਨਹੀਂ ਇੰਨੀ ਗਰਮੀ ਪੈਂਦੀ। ਇਸ ਟਾਈਮ ਹੀ ਪਈ ਨਾ ਕਿਉਂ ਉੱਧਰਲੇ ਪਾਸੇ ਨਾ ਨਾ ਏ ਸੀ ਹੈਗੇ ਇੰਨੇ ਇਲੈਕਟ੍ਰਿਕ ਕਾਰਾਂ ਚੱਲਦੀਆਂ
ਹਾਂ
ਠੀਕ ਹੈ ਜੀ ਨਾ ਉੱਧਲੇ ਪਾਸੇ ਕੋਈ ਫੈਕਟਰੀ ਵਗੈਰਾ ਹੈਗੀਆਂ ਇੰਨੀਆਂ ਠੀਕ ਆ ਇਸ ਕਰਕੇ ਉੱਧਰਲੇ ਲੋਕਾਂ ਦਾ ਤੇ ਇੱਧਰਲੇ ਲੋਕਾਂ ਦਾ ਬੜਾ ਫ਼ਰਕ ਹੈਗਾ ਹਾਂਜੀ- ਹਾਂਜੀ ਇਹ ਤੇ ਹੈ। ਉਹ ਅਸੀਂ ਇਹੋ ਕਹਿੰਦੇ ਹਾਂ ਵੀ ਪੇੜ ਨਾ ਕੱਟੀਏ, ਪੇੜ ਕੱਟ ਜੇ ਪੇੜ ਲੋਕੀ ਕੱਟਦੇ ਰਹੇ, ਤੇ ਫੇਰ ਤੇ ਜਪਾਨ ਵਾਲਾ ਹਾਲ ਇੱਥੇ ਵੀ ਹੋ ਜਾਣਾ ਜੀ
ਹਾਂ, ਉਹ ਤੇ ਆਈ ਆ
ਹਾਂਜੀ- ਹਾਂਜੀ ਜਪਾਨ ਵਾਲਾ ਹਾਲ ਫਿਰ ਇੱਥੇ ਹੋ ਜਾਣਾ
ਹਮ
ਕੀ ਕਰ ਸਕਦੇ ਬਾਈ ਇਹਨਾਂ ਨੂੰ ਅਸੀਂ ਤਾਂ ਅਸੀਂ ਤਾਂ ਰੁੱਖ ਲਗਾਈ ਦੇ ਆ ਲੋਕੀ ਕੱਟੀ ਹੀ ਜਾਂਦੇ ਆ ਕੋਈ ਫਰਕ ਨਹੀਂ ਪੈਂਦਾ ਫ
ਹ ਕੋ
ਅਸੀ ਤੇ, ਹਾਂ ਹਾਂਜੀ ਲੋਕਾਂ ਨੇ ਤੇ ਇੰਨੀਆਂ- ਇੰਨੀਆਂ ਛਬੀਲਾਂ ਲਾਈਆਂ ਹੁੰਦੀਆਂ ਜੀ ਗਰਮੀ ਦੇ
ਹਾਂ ਗਰਮੀ ਬੜੀ ਲੋਕੀ ਬੜੀ ਸੇਵਾ ਕਰ ਰਹੇ ਹੈ, ਲੋਕੀ ਬਹੁਤ ਸੇਵਾ ਕਰਦੇ ਨੇ
ਹਾਂਜੀ- ਹਾਂਜੀ ਉਹ ਤੇ ਕਰਦੇ ਹੀ ਹੈਗੇ ਭਾਜੀ, ਹਾਂਜੀ- ਹਾਂਜੀ। ਕਿਸੇ ਦੀ ਪਿਆਸ ਬੁਝਾਉਣੀ ਬੜਾ ਵਧੀਆ
ਬੜਾ ਵਧੀਆ ਪੁੰਨ ਹੈਗਾ, ਬੜਾ ਵਧੀਆ ਪੁੰਨ ਹੈਗਾ, ਪਿਆਸੇ ਦੀ ਪਿਆਸ ਬੁਝਾਉਣੀ ਬੜਾ ਵਧੀਆ
ਹਾਂਜੀ- ਹਾਂਜੀ। ਭਾਈ, ਅੱਜ -ਕੱਲ੍ਹ ਟਰੇਨਾਂ ਦੇਖਲਓ ਇੰਨੇ- ਇੰਨੇ ਇੰਜਨ ਹੈਗੇ ਇਹਨਾਂ ਦੇ ਸ ਆਪੜ ਗਰਮੀ ਕਰਦੇ ਆ
ਹਾਂ, ਤੁਸੀਂ ਟਰੇਨਾਂ ਤੁਸੀਂ ਤੁਸੀਂ ਟੇਨਾਂ ਚ ਵੜ ਜਾੳ ਟ੍ਰੇਨਾਂ ਚ ਇੰਨੀ ਭੀੜ ਇੰਨੀ ਗਰਮੀ ਹੈ, ਕੁਝ ਪੁੱਛਣ ਨੀ ਹਦ ਨੀ ਹੈ, ਬਹੁਤ ਗਰਮੀ ਹੈ ਬੰਦੇ ਵੀ ਬੇਹੋਸ਼ ਆ ਜਾਂਦੇ ਨੇ ਇੰਨੀ ਕੜਾਕੇ ਧੁੱਪ ਪੈਂਦੀ, ਲੋਕੀ ਫੇਰ ਵੀ ਸਫ਼ਰ ਕਰੀ ਜਾਂਦੇ ਪਏ ਨੇ
ਹਾਂਜੀ- ਹਾਂਜੀ ਇਹ ਤੇ ਹੈ ਹੀ ਕਰੀ ਜਾਂਦੇ, ਜ਼ਿਆਦਾ ਕਰਨਾ ਜਿਹੜੇ ਹੁੰਦੇ ਨਾ, ਜਿਹੜੇ ਬਾਹਰੋਂ ਆਂਉਦੇ ਘੁੰਮਣ ਫਿਰਨ, ਕਿਉਂਕਿ ਅੱਜ ਤੇ ਛੁੱਟੀਆਂ ਦਾ ਮੌਸਮ ਚੱਲਦਾਹਾ ਛੁੱਟੀਆਂ ਚੱਲਦੀਆਂ ਪਈਆਂ ਨਾ ਉਹਛੂ ਕੋਈ ਘੁੰਮਣ ਆ ਰਿਹਾ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਕੋਈ ਨਾਨਕੇ ਜਾ ਰਿਹਾ ਉਹ ਇਸ ਕਰਕੇ ਵਿੱਚ ਕੋਈ ਭੀੜ ਪੈ ਗਈ ਹੋਈ ਆ ਸਾਰੀਆਂ ਟਰੇਨਾਂ ਵਿੱਚ ਇਕੱਠੀਆਂ
ਹਾਂਜੀ, ਇਹੀ ਗੱਲ ਹੈ
ਹਾਂਜੀ ਭਾਜੀ, ਅਗਲਾ ਮਹੀਨਾ ਆਏਗਾ ਸਵਾਰੀਆਂ ਨੇ ਆਪਣੇ- ਆਪਣੇ ਘਰਾਂ ਚ ਚੱਲ ਜਾਣਾ, ਬੱਚਿਆਂ ਦੇ ਸਕੂਲ ਲੱਗ ਜਾਣੇ ਆ, ਫਿਰ ਤਾਂ ਟਰੇਨਾਂ ਖਾਲੀ ਹੋਣੀਆਂ
ਹਾਂ ਟ੍ਰਰੇਨਾਂ ਖਾਲੀ ਹੋ ਜਾਦੀਆਂ ਨੇ, ਫਿਰ ਬਰਸਾਤਾ ਸ਼ੁਰੂ ਹੋ ਜਾਏ ਹੋ ਜਾਣਗੇ ਥੋੜੇ ਦਿਨਾਂ ਬਾਅਦ, ਫੇਰ ਗਰਮੀ ਚ ਮਾੜਾ ਮੋਟਾ। ਫ਼ਰਕ ਪੈ ਜਾਏਗਾ, ਹਾਂ ਰੱਖੜੀ ਵਾਰ ਫ਼ਰਕ ਪਏਗਾ, ਪਏਗਾ ਮੇਰੇ ਹਿਸਾਬ ਨਾਲ ਤੇ।
ਹਾਂਜੀ, ਚਲੋ ਪਵੇ ਜਦੋਂ ਮਰਜੀ, ਪਰ ਪਵੇ ਜ਼ਰੂਰ।
ਹਾਂ ਉਹ ਪਹਿਣਾ ਤੇ ਹੈ ਏ ਆ ਦੇਖੋ ਯ ਸੰਸਾਰ ਬਣਾਇ ਦਾ। ਸਲੀਕੇ ਨਾਲ ਚੱਲਦਾ ਆਪਣੇ।
ਹਾਂਜੀ- ਹਾਂਜੀ ਇਹ ਤੇ ਹੈ, ਆਪਣੇ ਤਰੀਕੇ ਨਾਲ ਚੱਲਦਾ ਜੀ ਇਹ। ਕਿਸਦੀ ਨੀ ਮੰਨਦਾ।
ਹਾਂ ਇਹਨੇ ਗਰਮੀ ਚ ਗਰਮੀ ਦਾ ਅਸਰ ਵਿਖਾਉਣਾ ਹੈ, ਸਰਦੀਆਂ ਚ ਸਰਦੀਆਂ ਦਾ ਅਸਰ ਵਿਖਾਉਣਾ ਹੈ। ਠੀਕ ਹੈ ਨਾ, ਹਾਂ ਉਹਨੇ ਆਪਣਾ। ਕਰਵਾਉਣਾ ਹੀ ਹੈ, ਭਾਵੇਂ ਤੁਸੀਂ ਲੱਖ ਕੋਸਿ਼ਸ਼ ਕਰ ਲਓ, ਜੋ ਮਰਜ਼ੀ। ਉਨੇ ਆਪਣਾ ਸਰ ਬਹਾਣਾ।
ਹਾਂਜੀ ਉਹ ਤੇ ਹੈ ਜੀ
ਹਾਂ ਓਹ ਤੇ ਹੈ ਹੀ
ਲੋਕੀ ਪੇੜ ਕੱਟ ਰਹੇ ਹੈ। ਇਹ ਇਹਦਾ ਹੀ ਕਾਰਨ ਹੈਗਾ। ਸਾਰਾ, ਮੇਨ- ਮੇਨ ਕਾਰਨ, ਹਾਂਜੀ।
ਹੀਗਾ,
ਹਾਂਜੀ ਮੇਨ ਕਾਰਨ ਹੀ ਪੇੜ ਬਣਦਾ ਜੀ, ਹਾਂਜੀ ਸਮਝਦੇ ਨੀ ਹੈਗੇ।
ਹਾਂ ਸਮਝਦੇ ਨੀ ਔ ਲੌਗ। ਲੋਕਾਂ ਨੂੰ ਸਮਝ ਨੀ ਐ ਅਜੇ।
ਲੋਕੀ ਸਮਝ ਜਾਣ ਤੇ ਫੇਰ ਏ ਜਿਸ ਸਾਬ ਨਾਲ ਏ ਗਰਮੀ ਪੈ ਰੀ ਏ ਏਦਾਂ। ਪੈਣੀ, ਪਏਗੀ ਨੀ ਕਦੀ, ਜਿਸ ਸਬ ਸਮਝ ਜਾਣ ਲੋਕੀ ਤੇ
ਔ ਤੇ ਹੈ ਈ।
ਅਹੀ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਔਯਾ। ਬੱਚੇ ਸਕੂਲ ਜਾਂਦੇ ਆਂਉਦੇ ਆ, ਕੋਈ ਕੇਂਦਾ ਮੈਂ ਬੱਚੇ ਸਕੂਲਾਂ 'ਚ ਮੈਂ ਦੇਖਦਾ ਹੁੰਨਾ ਵਾਂ ਮੈਂ ਸਕੂਲਾਂ ਚ ਜਾਂਨਾ ਵਾਂ ਤੇ ਮੈਂ ਦੇਖਦਾ ਵਾਂ ਕਿ ਬੱਚੇ ਪ੍ਰੇਅਰ ਕਰਦੇ ਹੁੰਦੇ ਆ, ਬੱਚਿਆਂ ਨੂੰ ਬਾਹਰ ਪ੍ਰੇਅਰ ਕਰਵਾਈ ਜਾਂਦੀ।
ਹਾਂ ਡਿੱਗ ਪੈਂਦੇ ਨੇ ਧੱਪ ਬਹੁਤ ਤੇਜ਼ ਹੈਗੀ ਹੈ ਕੜਾਕੇ ਦੀ ਧੁੱਪ ਪੈਂਦੀ ਹੈ। ਸਿੱਧਾ ਤੇ ਮਾਂ ਗਏ,
ਹਾਂਜੀ- ਹਾਂਜੀ, ਜਾਂ ਤਾਂ ਸਕੂ ਸਕੂਲ ਆਲਿਆਂ ਨੂੰ ਕਰਨਾ ਚਾਈਦੈ ਵੀ ਕੁਛ ਇਨਾਂ ਨੂੰ ਮਤਲਬ ਵਧੀਆ ਚੀਜ਼ ਖਵਾਣ ਪਿਆਣ ਵੀ ਚਲੋ ਏਨਾਂ ਦੇ ਅੰਦਰ ਵੀ ਥੋੜ੍ਹੀ ਹਿੰਮਤ ਬਣੀ ਰਵੇ, ਹਾਂਜੀ। ਕੁਛ ਕਰਦੇ ਨੀ ਨਾ ਹੈਗੇ ਸਕੂਲਾਂ ਆ
ਔ ਕੁਛ ਸਕੂਲਾਂ ਵਾਲਾ ਬੁਰਾ ਹਾਲ ਐ ਯਾਰ ਬੋਤ ਬੁਰਾ
ਪਾਣੀ ਠੰਡਾ ਮਿਲ ਜਾਂਦੈ ਜੀ।
ਹਾਂ, ਕਈ ਸਕੂਲਾਂ ਇੱਚ ਠੰਡਾ ਪਾਣੀ ਨਈ ਮਿਲਦਾ। ਹਾਂ। ਕਈ ਨਈ ਮਿਲਦਾ।
ਹਾਂਜੀ। ਬੜਾ ਮੁਸ਼ਕਲ ਜੇ। ਚਲੋ ਜਿੰਨਾ ਸਕੂਲਾਂ 'ਚ ਹੈਗਾ ਵਾ ਹਾਂਜੀ, ਜਿੰਨਾਂ ਸਕੂਲਾਂ 'ਚ ਹੈਗਾ ਔ ਤੇ ਵਧੀਆ ਜੀ।
ਹਾਂ ਔ ਤੇ ਬੋਤ ਵਧੀਆ। ਔ ਤੇ ਠੰਡਾ ਈ ਏ।
ਔ ਬਸ ਮੈਂ ਵੀ ਐਇਓ ਕੈਨਾ ਮੈਂ ਕਿਆ ਯਾਰ ਆਪਾਂ ਪੇੜ-ਪੂੜ ਨਾ ਈ ਕੱਟੀਏ ਤੇ ਚੰਗਾ ਹੈਗਾ ਵੀ ਸਾਨੂੰ ਬਾਦ ਚੋਂ ਖਰਾਬੀ ਆਣੀ ਏ।
ਹਾਂ ਔ ਤੇ ਐ ਈ ਏ।
ਹਾਂਜੀ, ਕਿਹੇ ਨੂੰ ਕੋ ਕਿਹੇ ਦਾ ਕੁਛ ਨੀ ਜਾਣਾ, ਜਾਣਾ ਸਿਰਫ ਹਾਡਾ ਈ, ਆਪਣਾ ਈ ਜਾਣਾ। ਅਸੀ ਤੇ ਰੋਜ਼ ਈ ਦੋ-ਤਿੰਨ ਪੇੜ ਲਗਾ ਦੀਦੇ ਆ। ਆਪੇ ਜਦੋਂ ਹੌਲੀ-ਹੌਲੀ ਵੱਧ ਜਾਣਗੇ ਤੇ ਹਾਨੂੰ, ਆਨੂੰ ਸੁੱਖ ਦੇਣਾ ਏਨਾਂ ਨੇ ਈ। ਹਾਂਜੀ-ਹਾਂਜੀ ਏ ਤੇ ਹੈ ਈ।
ਔ ਵਧਿਆ ਗੱਲ ਏ।
ਮੈਂ ਤੇ ਦੂਜਿਆਂ ਨੂੰ ਵੀ ਕੇਂਨਾ ਹੁੰਨਾ ਵਾ ਬਈ ਤੇਲ ਲਗਾਔ ਜਿੰਨੇ ਲਗਾ ਸਕ ਦੇ। ਪਾ ਜੀ ਪੇੜ ਏ ਮੇਨ ਕਾਰਨ ਕੱਟਦੇ ਕਿਉਂ ਆ, ਕੱਟਦੇ ਆ। ਏਨਾਂ ਨੇ ਕੁੱਛ ਬਣਾ ਲੈਣਾ ਉੱਥੇ ਕਲੋਨੀਆਂ
ਹਾਂ ਕਲੋਨੀਆਂ ਕਟ ਦਿੰਦੇ ਨੇ। ਕੋਈ ਫੈਕਟਰੀ ਬਣਾ ਦਿੰਦੈ, ਕੋਈ ਪਲਾਟ ਕਟ ਦਿੰਦੈ।
ਹਾਂਜੀ-ਹਾਂਜ
ਮਕਾਨ ਮੈਂ ਬਣਾ ਲੈਂਦਾ ਹੋਰ।
ਬਸ ਏ ਨੀ ਦੇਖਦੇ ਬੀ ਆਡੇ ਸ਼ੁੱਧ ਵਾਤਾਵਰਨ ਨੂੰ ਵੀ ਬੜਾ ਖ਼ਰਾਬ ਕਰਦਾ। ਨਾ ਏ ਜੜਾ ਕੱਟਦੇ ਪਏ ਆ। ਬਾਦ 'ਚੋ ਏਨਾਂ ਨੇ, ਏਨਾਂ ਨੇ ਈ ਕੈਣੈ ਪਾ ਜੀ ਗਰਮੀ ਬੜੀ ਗਰਮੀ ਬੜੀ। ਹੂੰ, ਪੇੜ ਨੀ ਕਟਨੇ ਚਾਈਦੇ। ਮੇਨ ਕਾਰਨ ਈ ਹੈਗਾ ਏ ਜੀ। ਇੱਕ ਫੈਕਟਰੀਆਂ ਦਾ ਥੋੜਾ ਬੋਤਾ ਧੂੰਆਂ ਜੇੜਾ ਹੁੰਦਾ ਐ ਜਿੱਦਾਂ ਭੱਠੀਆਂ ਬਲਦੀਆਂ ਜੀ ਏਨਾਂ ਨੂੰ ਗਰਮੀਆਂ ਵਿੱਚ ਥੋੜਾ ਘਟਾ ਦਿੱਤਾ ਜਾਵੇ
ਹਾਂ।
ਸਰਦੀਆਂ 'ਚ ਚਲੋ ਠੀਕ ਹੁੰਦਾ ਐ। ਸਰਦੀਆਂ ਇੱਚ ਔਦਾਂ ਗਰਮੈਸ਼ ਚਾਈਦੀ ਹੁੰਦੀ ਐ। ਗਰਮੀਆਂ ਇੱਚ ਏਨਾਂ ਨੂੰ ਘਟਾ ਦਿੱਤਾ ਜਾਵੇ।
ਹਾਂਜੀ, ਹਾਂਜੀ-ਹਾਂਜੀ। ਠੀਕ ਐ ਜੀ, ਠੀਕ ਐ ਜੀ। ਔਕੇ ਪਾ ਜੀ। ਔਕੇ। ਸਸ ਸ੍ਰੀ ਕਾਲ ਜੀ।